ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਓ ਵਧੀਆ ਜੀ ਤੁਸੀਂ ਦਸੋ। ਹਾਂਜੀ-ਹਾਂਜੀ, ਵਧੀਆ ਤੁਸੀਂ ਦੱਸੋ। ਹਾਂਜੀ, ਹੋਰ ਕੀ ਹਾਂਜੀ-ਹਾਂਜੀ ਹੋਰ ਦੱਸੋ ਕੀ ਕਰੀ ਜਾਣੇ ਓ।
ਨਹੀਂ ਮੇਰੀ ਗੱਲ ਹੋਈ ਨਾ ਤੁਹਾਡੇ ਨਾਲ ਪਹਿਲਾਂ।
ਹਾਂਜੀ,
ਮੇਰੀ ਗੱਲ ਹੋਈ ਸੀ ਤੁਹਾਡਾ ਨਾਲ ਪਹਿਲਾਂ।
ਹਾਂਜੀ, ਹੋਰ ਦੱਸੋ? ਕੀ ਬਣਾਇਆ ਅੱਜ ਤੁਸੀਂ?
ਅੱਜ ਦਾਲ ਬਣਾਈ ਐ ਅਸੀਂ ਬਸ ਲੱਗੀ ਪਈਆਂ ਰਸੋਈ ਤੇ ਕੰਮ ਹੂੰ,
ਹਜੇ ਨਿਬੜਿਆ ਨੀ ਤੁਹਾਡਾ ਕੰਮ
ਨਹੀਂ, ਬਾਜ਼ਾਰ ਆਲਾ ਹੋ ਗਿਆ ਸਾਨੂੰ ਪਿੰਡਾਂ ਚ ਮਿਲ ਗਿਆ ਨਾ ਕੰਮ। ਬਜ਼ਾਰਾ ਤਾਂ ਹੁਣ ਹਾਂ ਮੈਂ ਉੱਧਰ ਦੀ ਫ਼ੋਨ ਬੀਜੀ ਹੋ ਗਈ। ਕੱਲ ਤਾਂ ਬਹੁਤ ਬਿਜੀ ਸੀਗੀ ਯਾਰ ਪਰ ਹਨਾ ਬ ਜਦੋਂ ਕੰਮ ਹੁੰਦਾ ਨਾ ਬੰਦਾ ਫ੍ਰਰੀ ਹੋ ਜਾਂਦਾ। ਤੇ ਘਰੇ ਹੀ ਰਹਿਣਾ ਹੁੰਦਾ ਨਾ ਹੂੰ। ਤੇ ਮੈਨੂੰ ਉਹ ਮੈਨੂੰ ਕਰਰੇ ਰਹਿ ਜਾਂਦੇ ਨਾ ਕੰਮ ਹੁੰਦਾ ਹੀ ਨਹੀਂੀ ਸਹੀ ਨੀ ਹੁੰਦਾ ਸਾਰਾ ਉ ਉਟ ਹੋ ਜਾਂਦਾ
ਅੱਛਾ ਅੱਛਾ ਹੋਰ ਦੱਸੋ ਵੈਸੇ ਗਰਮੀ ਕਿੰਨੀ ਹੋਈ ਪਈ ਹੈ ਨਾ ਗਰਮੀ ਵਿੱਚ ਕੰਮ ਕਰਨਾ ਬੜਾ ਹੀ ਔਖਾ ਹੈਗਾ ਬਾਹਰ ਨਿਕਲਣਾ
ਹਾਂਜੀ ਹ ਹਾਂਜੀ
ਤੁਹਾਡੇ ਵੱਲ ਦੱਸੋ ਮੌਸਮ ਦਾ ਕੀ ਹਾਲ ਆ ਮੌਸਮ ਕਿਵੇਂ ਦਾ ਤੁਹਾਡੇ ਵੱਲ ਹੈਲੋ ਹੈਲੋ ਹੈਲੋ ਹੈਲੋ
ਹਾਂ ਹਾਂਜੀ ਮੈਨੂੰ ਉਹ ਹਾਂਜੀ ਹਾਂਜੀ ਕਾਹ ਲ ਆ ਜਾਂਦੀ ਸੀ ਵਿਚਾਲੇ ਕੋਈ
ਅੱਛਾ ਅੱਛਾ ਮੈਂ ਕਿਹਾ ਤੁਸੀਂ ਦੱਸੋ ਤੁਹਾਡੇ ਵੱਲ ਹਾਂਜੀ ਹਾਂਜੀ ਮੈਂ ਕਿਹਾ ਮੌਸਮ ਦਾ ਕੀ ਹਾਲ ਆ ਤੁਹਾਡੇ ਵੱਲ ਮੌਸਮ ਕਿਵੇਂ ਦਾ
ਮੌਸਮ ਹੈ ਗਰਮੀ ਬਹੁਤ ਹੋਈ ਪਈ ਹੈ ਇਦੇ ਤਾਂ ਬਹੁਤ ਜਾਂਦਾ
ਹਾਂਜੀ ਹਾਂਜੀ ਅੱਜ ਕੱਲ੍ਹ ਗਰਮੀ ਦੇਖੋ ਬਹੁਤ ਜ਼ਿਆਦਾ ਹਨਾ ਤਾਪਮਾਨ ਹੀ ਕਿੰਨਾ ਜ਼ਿਆਦਾ ਵਾਧਾ ਪਿਆ ਵਾ ਵੈਸੇ ਸਭ ਤੋਂ ਵੱਧ ਨਾ ਪ੍ਰਦੂਸ਼ਣ ਕਰਕੇ ਤਾਂ ਮ ਵੱਧ ਰਿਹਾ ਕਿਉਂਕਿ ਜਿੰਨਾ ਜ਼ਿਆਦਾ ਪ੍ਰਦੂਸ਼ਣ ਹੋ ਰਿਹਾ ਉਓਨਾ ਜ਼ਿਆਦਾ ਦਾ ਮਤਲਬ ਕਿ ਹਵਾ ਸਾਫ਼ ਨਹੀਂੀ ਹੋ ਰਹੀ ਤੇ ਉਹਦੇ ਕਰਕੇ ਦੇਖੋ ਦੇਖੋ ਗਰਮੀ ਪੈਣੀ ਆ ਹੋਰ ਕੀ ਹੋਣਾ ਹੋਰ ਦੱਸੋ ਤੁਹਾਡੇ ਆਲ ਪ੍ਰਦੂਸ਼ਣ ਹਾਂਜੀ
ਪ੍ਰਦੂਸ਼ਣ ਪਤਾ ਕੀ ਹੈ ਅ ਰੋਡਾਂ ਦੇ ਉੱਤੇ ਜਿਹੜੇ ਜਿੰਨੇ ਵੀ ਦਰਖਤ ਸੀਗੇ ਸਾਰੇ ਕੱਟੀ ਜਾਂਦੇ ਹੈ ਠੀਕ ਹੈ ਤੇ ਅਹ ਬਹੁਤ ਵੱਡੇ ਵੱਡੇ ਪੂਲ ਬਣਾਏ ਜਾਂਦੇ ਐ ਤੇ ਤਾਂ ਕਰਕੇ ਫਿਰ ਬਰਸਾਤ ਨੇ ਤਾਂ ਆਉਣਾ ਹੀ ਨ ਨਾ ਬਰਸਾਤ ਤਾਂ ਖਤਮ ਹੀ ਹੋ ਗਈ ਆ ਹੁਣ
ਹਾਂਜੀ ਹਾਂਜੀ ਕਿਉਂਕਿ ਜੇਕਰ ਬਰਸਾਤ ਵਗੈਰਾ ਆਵੇ ਆਊਗੀ ਤਾਂ ਤਾਂ ਹੀ ਮੌਸਮ ਠੰਡਾ ਹੋਊਗਾ ਹਨਾ ਕਿਉਂਕਿ ਪੇੜ ਪੌਦੇ ਲੋਕ ਕੱਟੀ ਜਾਂਦੇ ਆ ਕੱਟੀ ਜਾਂਦੇ ਆ
ਹਾਂਜੀ
ਉਹਦੇ ਕਰਕੇ ਦੇਖੋ ਬਹੁਤ ਐਵੇਂ ਦਾ ਹੋ ਰਿਹਾ
ਤੇ ਪਲਾਂਟਸ ਤਾਂ ਹੁਣਾ ਨ ਕੋਈ ਲਾਦਾ ਹੈ ਨੀ ਜਿਹੜੇ ਆ ਉਹਹੀ ਕੱਟੀ ਜਾਂਦੇ
ਹਾਂਜੀ ਹਾਂਜੀ ਹਾਂਜੀ ਹਾਂਜੀ ਕਿਉਂਕਿ ਦੇਖੋ ਅ ਪਹਿਲੀ ਗੱਲ ਜਿਹੜੀਆਂ ਜਗ੍ਹਾਵਾਂ ਪੇੜ ਪੌਦਿਆਂ ਲਈ ਆ ਹਨਾ ਉਹਨਾਂ ਨੂੰ ਕੱਟ-ਕੱਟ ਕੇ ਲੋਕ ਆਪਦੇ ਘਰ ਬਣਾਈ ਆ ਰਹਾ ਅੱਜ ਕੱਲ ਕਿੰਨੀਆਂ-ਕਿੰਨੀਆਂ ਵੱਡੇ ਉਦਯੋਗ ਲੱਗ ਰਹੇ ਆ ਹਨਾ ਉਹਨਾਂ ਜਗ੍ਹਾ ਤੇ ਇਸ ਲਈ ਪ੍ਰਦੂਸ਼ਣ ਪ੍ਰਦੂਸ਼ਣ ਦਾ ਵੈਸੇ ਵੀ ਲੋਕ ਆਪ ਵਧਾ ਰਹੇ ਨੇ ਦੇ ਕੁਸ਼ਤਾ ਪ੍ਰਦੂਸ਼ਣ ਤਾਂ ਵੱਧ ਰਿਹਾ ਕਿਉਂਕਿ ਪੇੜ ਪੌਦੇ ਕੱਟੇ ਜਾਂਦੇ ਆ ਲੋਕ ਹਨਾ ਉਹਦੇ ਕਰਕੇ ਪ੍ਰਦੂਸ਼ਣ ਵਧੀ ਆਦਾ ਤੇ ਕੁਛ ਕੁ ਦੇਖੋ ਵੈਸੇ ਵੀ ਇੱਕ ਇੱਕ ਘਰ ਵਿੱਚ ਕਿੰਨੀਆਂ-ਕਿੰਨੀਆਂ ਗੱਡੀਆਂ ਮੋਟਰਸਾਈਕਲ ਨੇ ਉਹਨਾਂ ਕਰਕੇ ਪ੍ਰਦੂਸ਼ਣ ਕਿੰਨਾ ਵੱਧ ਚੁੱਕਿਆ ਗਾ
ਹਾਂਜੀ-ਹਾਂਜੀ ਇਹ ਤਾਂ ਹੈ
ਕਿਉਂਕਿ ਦੇਖੋ ਜਿੰਨੇ-ਜਿੰਨੇ ਘਰ-ਘਰ ਵਿੱਚ ਵੈਸੇ ਵੀ ਆਦਮੀ ਨੇ ਹਨਾ ਓਨੇ-ਓਨੇ ਮਤਲਬ ਕਿ ਉਹਨਾਂ ਕੋਲ ਵਹੀਕਲ ਨੇ ਅੱਡ-ਅੱਡ ਵਹੀਕਲ ਕਿਸੇ ਨੇ ਕਿਤੇ ਜਾਣਾ ਕੰਮ ਤੇ ਜੀ ਕਦੇ ਕਿਸੇ ਨੇ ਕਿਤੇ ਜਾਣਾ ਦੇਖੋ ਉਹਨਾਂ ਵਿੱਚੋਂ ਧੂੰਆਂ ਕਿੰਨਾ ਨਿਕ ਨਿਕਲਦਾ ਉਹਦੇ ਕਰਕੇ ਪ੍ਰਦੂਸ਼ਣ ਕਿੰਨਾ ਜ਼ਿਆਦਾ ਵ ਵੱਧ ਜਾਂਦਾ ਖਾਸ ਕਰ ਵੱਡੇ ਸ਼ਹਿਰਾਂ ਚ ਪ੍ਰਦੂਸ਼ਣ ਪੁਣ ਦਾ ਮੇਨ ਕਾਰਨ ਧੂੰਆਂ
ਹਾਂ ਬਸ ਇਹੀ ਹੈ ਧੂੰਆਂ ਬਹੁ ਸ਼ਹਿਰਾਂ ਚ ਬਹੁਤ ਬੁਰਾ ਹਾਲ ਹ ਆਪ ਪਿੰਡਾਂ ਲਈ ਆਉਂਦੇ ਆ ਨਾ ਬਹੁਤ ਇਹਨਾਂ ਨੂੰ ਸਹੀ ਹੁੰਦਾ ਜੇ ਸ਼ੇਰਾਂ ਚ ਤਾਂ ਉਹਨਾਂ ਨੂੰ ਤਾਂ ਬਹੁਤ ਭੁਰਾ ਹੋਿਆ ਪਿਆ ਹਾਂਜੀ
ਕਿਉਂਕਿ ਦੇਖੋ ਕਿਉਂਕਿ ਸ਼ਹਿਰਾਂ ਵਿੱਚ ਐਵੇਂ ਆ ਕਿ ਸ਼ਹਿਰ ਵਿਕਾਸ ਬਹੁਤ ਕਰ ਰਹੇ ਨੇ, ਵੱਡੇ-ਵੱਡੇ ਉਦਯੋਗ ਲਾਉਂਦੇ ਆ ਹਨਾ ਫੈਕ ਰੀਆਂ ਨੇ ਜੋ ਕਿ ਧੂੰਆਂ ਦੇਖੋ ਧੂੰਆਂ ਤਾਂ ਫੇਰ ਐਵੇਂ ਹੀ ਆ ਨਾ ਜਿਹੜਾ ਕਿ ਬਾਰ ਨਿਕਲ-ਨਿਕਲ ਕੇ ਵਾਤਾਵਰਨ ਵਿੱਚ ਫੈਲਦਾ। ਪਿਆ ਗਾ ਉਹਦੇ ਕਰਕੇ ਦੇਖੋ ਕਿੰਨਾ ਨੁਕਸਾਨ ਹੋ ਰਿਹਾ ਹੈ ਗਾ ਹੈਲੋ
ਹਾਂਜੀ-ਹਾਂਜੀ, ਬੋਲ ਰਹੀ ਮੈਂ
ਮੈਂ ਕਿਹਾ ਦੇਖੋ ਵੀ ਉਹਦੇ ਕਰਕੇ ਕਿੰਨਾ ਨੁਕਸਾਨ ਹੋ ਰਿਹਾ ਵਾਤਾਵਰਨ ਪੂਰਾ ਇਕਦਮ ਗੰਦਾ ਹੋ ਗਿਆ ਜਿਹਦੇ ਕਰਕੇ ਆਪਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਆਉਂਦੀ ਹੈਗੀ ਫੈਕਟਰੀਆਂ ਵਿੱਚ ਦੇਖੋ ਕਈ, ਹਾਂਜੀ-ਹਾਂਜੀ ਫੈਕਟਰੀਆਂ ਵਿੱਚੋਂ ਗੰਦਾ ਜਿਹੜਾ ਪਾਣੀ ਨਿਕਲਦਾ ਉਹ ਦੇਖੋ ਸਿੱਧਾ ਆਪਣੇ ਨਾ ਨਹਿਰਾਂ ਵਿੱਚ ਜਾ ਰਿਹਾ ਤੇ ਉਹੀ ਪਾਣੀ ਆਪਾਂ ਪੀ ਰਹੇ ਹਾਂ ਗੇ
ਹਾਂਜੀ, ਸਾਡੇ ਕਾਰ ਨਾ ਇੱਧਰ ਪਾਣੀ ਨੇਰਾਂ ਦਾ ਇੱਥੇ ਇੱਕ ਗਰੋਇਆ ਕਹਿੰਦੇ ਇੱਥੇ ਨਾ ਸੀਵਰ ਛੱਡੇ ਪਏ ਆ ਨਾਂ ਪੀਓ ਪਾਣੀ ਤੁਸੀਂ ਨੇਰਾਂ ਚ
ਤੇ ਕਹਿੰਦੇ ਜਿਹੜਾ ਬਰਸਾਤਾਂ ਦਾ ਪਾਣੀ ਐ ਨੀ ਗੰਦਾ ਗਲੀਆਂ ਦਾ ਉਹ ਵੀ ਕਹਿੰਦੇ ਨਹਿਾਂ ਚ ਸੂਟ ਰੱਖਿਆ
ਹਾਂਜੀ-ਹਾਂਜੀ, ਇਹ ਤਾਂ ਹੈ, ਦੇਖੋ ਕੋਈ ਗੰਦਾ ਪਾਣੀ ਗੰਦੇ ਨਾਲੇ ਹਨਾ ਉਹ ਵੀ ਦੇਖੋ ਨਹਿਰਾਂ ਚ ਜਾ ਰਹੇ ਨੇ ਸਿੱਧੇ ਉਹ
ਹਾਂਜੀ
ਨਹਿਰਾਂ ਵੱਲ ਵਿਕਾਸ ਕੀਤਾ ਹੋਇਆ ਉਹਨਾਂ ਦਾ ਵੀ ਉਹਨਾਂ ਦਾ ਪਾਣੀ ਜੇਕਰ ਜਿੱਥੇ ਮੀਂਹ ਦਾ ਪਾਣੀ ਵੀ ਖੜਾ ਹੋਇਆ ਨਾ ਉਹ ਸਿੱਧਾ ਉਹਦੇ ਡਿੱਗੇ ਜਾ ਕੇ, ਉਹ ਦੇਖੋ, ਹਾਂਜੀ-ਹਾਂਜੀ ਕਿੰਨੇ ਦੇਖੋ ਕਿੰਨੇ ਦੇਸ਼ ਉਹੀ ਪਾਣੀ ਪੀ ਰਹੇ ਨੇ ਹਨਾ ਫੇਰ ਦੇਖੋ ਬਿਮਾਰੀਆਂ ਤਾਂ ਆਪ ਆਂ ਵੀ ਵੱਧਣੀਆਂ ਨੇ, ਪ੍ਰਦੂਸ਼ਣ ਕਰਕੇ ਬਿਮਾਰੀਆਂ ਵੱਧ ਰਹੀਆਂ ਨੇ ਜਿਹਦੇ ਕਰਕੇ ਮਤਲਬ
ਹਾਂਜੀ-ਹਾਂਜੀ
ਜਨਸੰਖਿਆ ਨੂੰ ਜਨਸੰਖਿਆ ਵੀ ਘੱਟਦੀ ਪਈ ਆ ਤੇ ਬੰਦੇ ਦੀ ਵੈਸੇ ਹੀ ਉਮਰ ਘੱਟਦੀ ਪਈ ਆ ਕਿ ਬਿਮਾਰੀਆਂ ਹੀ ਇੰਨੀਆਂ ਲੱਗ ਜਾਂਦੀਆਂ ਕਿ ਜਿੱਥੇ ਮਤਲਬ ਕਿ ਉਸ ਉਮਰ ਚ ਉਹਨਾਂ ਦਾ ਖੇਡਣ ਦਾ ਟਾਈਮ ਹੁੰਦਾ ਤੇ ਉਸ ਉਮਰ ਵਿੱਚ ਉਹਨਾਂ ਨੂੰ ਬਿਮਾਰੀਆਂ ਫੜ ਲੈਂਦੀਆਂ ਨੇ
ਤੁਹਾਡੀ ਗੱਲ ਸਹੀ ਏ, ਪਹਿਲਾਂ ਪਤਾ ਬਿਮਾਰੀ ਐਵੇਂ ਆ ਉਵੇਂ ਹੁਣ ਹੁਣ ਪਹਿਲਾਂ ਆਪ ਸੱਜਰ ਤੇ ਸਾਡਾ ਟਾਈਪ ਹੁੰਦਾ ਸੀ ਬਚਪਨ ਦਾ ਅਸੀਂ ਮਿੱਟੀ ਤੇ ਖੇਡਦੇ ਹੁੰਦੇ ਸੀ। ਠੀਕ ਐ, ਹੁਣ ਬੱਚਿਆਂ ਨੂੰ ਮਿੱਟੀ ਚ ਕੋਈ ਜਾੜ ਈ ਨੀ ਦਿੰਦਾ। ਕਹਿੰਦੇ ਮਿੱਟੀ ਨਹੀਂ ਬੱਚਾ ਮਿੱਟੀ ਜੂਗਾ ਪਹਿਲੀ ਗੱਲ ਤਾਂ ਘਰਾਂ ਚ ਮਿੱਟੀ ਰਹੀ ਨੀ, ਸਾਰਿਆਂ ਦੇ ਮਕਾਨ ਪੱਕੇ ਹੋ ਗੇ ਐ।
ਤੇ ਤਾਂ ਕਰਕੇ ਬਹੁਤ ਰੋਗ ਲੱਗ ਕਹਿੰਦੇ ਬੱਚਿਆਂ ਨੂੰ ਨਾ ਸਟਾਰਟਿੰਗ ਤੇ ਮਿੱਟੀ ਚ ਖਹਿਲੈਣ ਦੋ ਸੀ ਆਉਂਦੇ ਨੇ ਸਾਨੂੰ ਤੁਂ ਸਿਖਾ-ਸਿਖਾਇਆ ਜਾਂਦਾ ਐ ਵੀ ਬੱਚਿਆਂ ਨੂੰ ਮਿੱਟੀ ਚ ਜ਼ਿਆਦਾ ਰਹਿਣ ਦੋ। ਆਪਣੇ ਨੂੰਹਾਂ ਦੀ ਬਿਮਾਰੀਆਂ ਲੱਗਦੀ ਹੈ ਇਹ ਉਹ ਮਿੱਟੀ ਨਾਲ ਸਹੀ ਹੁੰਦੀ ਐ। ਹਾਂ, ਤੇ ਹੁਣ ਤਾਂ ਬੱਚਿਆਂ ਨੂੰ ਜੇ, ਹਾਂ ਤੇ ਬੋਤ ਬੁਰਾ ਹਾਲ ਐ, ਮਹਿੰਗਾਈ ਦਾ, ਬੱਚਿਆਂ ਦਾ, ਸਟੱਡੀ ਦਾ। ਇੰਨਾ ਬੁਰਾ ਹੋਵੇ ਪਿਆ ਹੁਣ ਤਾ
ਹਾਂਜੀ-ਹਾਂਜੀ, ਇਹ ਤਾਂ ਹੈ। ਤੁਸੀ ਅੱਜ ਕੱਲ੍ਹ ਲੋਕ ਮਤਲਬ ਕਿ ਵੈਸੇ ਮਿੱਟੀ ਤਾਂ ਵੈਸੇ ਪ੍ਰਦੂਸ਼ਣ ਨਾ ਦੇਖੋ ਨਾ ਤਾਂ ਪੇੜ ਪੌਦੇ ਆ ਮਿੱਟੀ ਨੂੰ ਸਾਫ਼ ਕਰ ਕਰਨ ਵਾਸਤੇ ਕਿਉਂਕਿ ਜੇਕਰ ਪੇੜ ਪੌਦੇ ਲਗਾਵਾਂਗੇ ਫੇਰ ਹੀ ਆਪਣੀ ਮਿੱਟੀ ਸਾਫ਼ ਹੋਗੀ। ਦੇਖੋ ਲੋਕੀ ਵੀ ਵੱਡੇ ਵੱਡੇ ਕੂੜੇ ਦੇ ਢੇਰ ਦੇਖੋ ਜਿੱਥੇ ਕੂੜੇ ਦੇ ਢੇਰ ਨੇ ਉੱਥੇ ਮੱਕੀਆਂ ਮੱਛਰ ਕਿੰਨੇ ਪੈਦਾ ਹੋ ਰਹੇ ਨੇ। ਉਹਦੇ ਕਰਕੇ ਦੇਖੋ ਕਿੰਨਾ ਨੁਕਸਾਨ ਹੋ ਰਿਹਾ ਇੱਕ ਸਾਬ ਨਾਲ
ਹਾਂਜੀਹਾਂਜੀ,
ਹੋਰ ਦੱਸੋ?
ਬਸ ਰਸੋਈ ਚ ਲੱਗੀ ਪਈ ਆ ਜਲਦੀ ਜਲਦੀ ਖਾਣਾ ਬਣਾ ਕੇ ਜਾਣਾ ਹੈ। ਕੋਈ ਪ੍ਰਾਈਵੇਟ ਕੰਮ ਪਕੜ ਰੱਖਿਆ ਉਹ ਹਾਂਜੀ ਪ੍ਰਾਈਵੇਟ ਕੰਮ ਆ ਉਹ ਕਰਨਾ। ਭਰੇ ਜਾਂਦੇ। ਆਹ ਹੁਣ ਪੰਜਾਬ ਚ ਆਨਲਾਈਨ ਦਾ ਸਿਸਟਮ ਲੱਗਿਆ ਪਿਆ ਨਾ ਓਥੇ ਡਿਊਟੀ ਲੱਗਦੀ ਆ ਮੇਰੀ।
ਠੀਕ।
ਹਾਂ, ਫਿਰ ਉਥੇ ਸਾਈਡਾਂ ਬਿਜੀ ਰਹਿੰਦੀ ਆ ਕੰਮ ਹੂੰ,
ਹਾਂਜੀ-ਹਾਂਜੀ, ਇਹ ਤਾਂ ਹੈ।
ਹਾਂਜੀ ਹੁਣ ਛੁੱਟੀਆਂ ਚ ਜਵਾਕਾ ਵੀ ਹੋਇਆ ਪਿਆ ਸਾਰਾ ਕੰਮ ਛੁੱਟੀਆਂ ਚ ਹੀ ਆ ਜਾਂਦਾ ਮੇਰਾ ਕੰਮ ਵੀ ਤੇ ਜਵਾਕਾ ਦਾ ਵੀ। ਤੇ ਬਸ ਬੁਰਾ ਹਾਲ ਹੋਇਆ ਪਿਆ।
ਹੋਰ ਬਸ ਵਧੀਆ ਤੁਸੀਂ ਦੱਸੋ?
ਅਜੇ ਰਸੋਈ ਚ ਪਤਾ ਮੈਂ ਰੋਟੀਆਂ ਬਣਾਈ ਜਾਂਦੀ ਰਸੋਈ ਚ ਵੀ ਮੈਨੂੰ ਟਾਈਮ ਨੀ ਮਿਲਿਆ ਮੈਂ ਕਰਕੇ ਕੋਲ ਅਟੈਂਡ ਕੀਤੀ ਆ ਮੈਨੂੰ ਵਾਰ-ਵਾਰ ਮੇਰੇ ਕੰਮ ਵਾਸਤੇ ਔਨਲਾਈਨ ਜਾਂਦਾ ਵੀ ਤੁਸੀਂ ਆਨਲਾਈਨ ਆਓ।
ਫਾਰਮ ਭਰਨੇ ਹੁੰਦੇ ਨਾ। ਤੁਹਾਡੀ ਹੋ ਗਈ ਕੰਪਲੀਟ।
ਹਾਂਜੀ-ਹਾਂਜੀ, ਸਾਰਾ ਕੁਛ ਕੰਪਨੀ ਦਾ ਤੁਸੀਂ ਦੱਸੋ। ਕਿਉਂਕਿ ਮੈਂ ਸਵੇਰੇ ਜਲਦੀ ਉੱਠ ਜਾਣੀ ਆ ਉਹਦੀ ਵਜ੍ਹਾ ਕਰਕੇ ਸਵੇਰੇ ਜਲਦੀ ਕੰਮ ਹੋ ਜਾਂਦਾ।
ਨਹੀਂ, ਮੈਂ ਤਾਂ ਆਪ ਤਾਂ ਜਲਦੀ ਤਾਂ ਬਹੁਤ ਉੱਠਦੀ ਐਸੀੇ ਵੀ ਪਿੰਡਾਂ ਚ। ਨਾ ਮੈਂ ਜ਼ਿਆਦਾ ਥੋੜ੍ਹੀ ਜਿਹੀ ਉਹ ਹੋਇਆ ਪਿਆ। ਮੇਰਾ ਫੋਨ ਦਾ ਕੰਮ ਹੋਇਆ ਪਿਆ ਨਾ ਜ਼ਿਆਦਾ ਤੇ ਮੈਂ ਬਾਰ ਬਾਰ ਫਿਰ ਮੈਨੂੰ ਉਹ ਕੰਮ ਕਰਨਾ ਪੈਂਦਾ ਤੇ ਮੇਰਾ ਫਿਰ ਯਾਰ ਤਾਂ ਉਹ ਕੰਮ ਕਰ ਲਓ ਯਾਰ ਰਸੋਈ ਦਾ ਕਰ ਲਓ। ਦੇਖੋ ਕਿਚਣ ਦਾ ਹੋ ਜਾਂਦਾ। ਹਾਂ,
ਵੈਸੇ ਇੱਕ ਦੇਖੋ ਗਰਮੀ ਪਿੰਡਾਂ ਚ ਤਾਂ ਵੈਸੇ ਵੀ ਗਰਮੀ ਜ਼ਿਆਦਾ ਹੋ ਜਾਂਦੀ ਕਿਉਂਕਿ ਸ਼ਹਿਰਾਂ ਚ ਇੰਨੀ ਗਰਮੀ ਨੀ ਲੱਗਦੀ ਹਜੇ ਕਿਉਂਕਿ ਵੱਡੇ-ਵੱਡੇ ਘਰ ਹੀ ਏਨੇ ਹੁੰਦੇ ਆ ਓਹਦੇ ਚ, ਹੈ। ਪਿੰਡਾਂ ਵਿੱਚ ਤਾਂ ਦੇਖੋ ਕੋਈ ਟਾਵਾਂ ਟਾਵਾਂ ਘਰ ਹੀ ਹੁੰਦਾ ਜਿਹੜਾ ਕਿ ਵੱਡਾ ਹੁੰਦਾ ਹਨਾ। ਛਾਂ ਵਗੈਰਾ ਹੁੰਦੀ ਧੁੱਪ ਵਗੈਰਾ ਸਿੱਧੀ ਕਮਰਿਆਂ ਵਿੱਚ ਆਉਂਦੀ ਆ।
ਹਾਂਜੀ, ਪਰ ਹੁਣ ਪਿੰਡਾਂ ਚ ਤਾਂ ਉਹ ਰਹਿ ਹੀ ਨੀ ਗਿਆ ਹੁਣ ਤਾਂ ਪਿੰਡਾਂ ਚ ਸਾਡੇ ਪਿੰਡ ਚ ਨਾ ਬਿਜਲੀ ਬੋਰਡ ਲੱਗਿਆ ਸਾਨੂੰ ਲਾਈਟ ਦਾ ਤਾਂ ਜਮਾ ਈ ਨੀ ਔਖਾ ਨਹੀਂ ਹੁੰਦਾ। ਜਮਾ ਹੀ ਸਾਡੇ ਲਾਈਟ ਦੇ ਘੱਟ ਹਾਂਜੀ ਕੱਟ ਕੁੱਟ ਨਹੀਂ ਲੱਗਦੇ ਹੁੰਦੇ। ਹਾਂ, ਤੇ ਪਾਣੀ ਦੀ ਵੀ ਸਾਨੂੰ
ਵਗੈਰਾ ਬੜੀ ਘੱਟ ਹੁੰਦੀ ਆ ਗੀ।
ਹਾਂਜੀ ਹਾਂ, ਤੇ ਸਾਨੂੰ ਵੈਸੇ ਵੀ ਪਿੰਡਾਂ ਚ ਕੁਛ
ਹਾਂਜੀ ਬੋਲੋ। ਮੈਂ ਕਿਹਾ ਸਾਡੇ ਪਿੰਡਾਂ ਨਾਲ ਨਾ ਕੋਈ ਚੀਜ਼ ਔਖਾਈ ਨਹੀਂ ਹੁੰਦੀ। ਸਾਨੂੰ ਸਾਰੀ ਚੀਜ਼ ਪਿੰਡਾਂ ਚ ਕੋਈ ਚੀਜ਼ ਅਸੀਂ ਮੁੱਲ ਦੀ ਨਹੀਂ ਲੈਂਦੇ ਖੇਤਾਂ ਚ ਹੁੰਦਾ। ਸਾਰਾ ਕੁਛ ਪਾਣੀ ਦੀ ਕੇ ਦਿੰਦੇ ਪਾਣੀ ਮੈਂ ਸ਼ਹਿਰਾਂ ਤੇ ਰਹਿ ਕੇ ਆਈ ਆ। ਤੇ ਸਾਨੂੰ ਉੱਥੇ ਪਾਣੀ ਦੀ ਬਹੁਤ ਪ੍ਰੋਬਲਮ ਹੁੰਦੀ ਸੀ, ਰਾਤ ਨੂੰ ਇੱਕ-ਇੱਕ ਵਜੇ ਖੜੇ ਹੋ ਕੇ ਅਸੀਂ ਪਾਣੀ ਭਰਦੇ ਹੁੰਦੇ ਸੀ।
ਤੇ ਸਾਡੇ ਪਿੰਡ ਚ ਸਾਡੇ ਘਰਾਂ ਚ ਡਿੱਗੀਆਂ ਹੁੰਦੀਆਂ ਬੜੀ ਬੜੀਆਂ ਜੇ ਨਾ ਹੀ ਨਹਿਰ ਆਏ ਨਾ ਤਾਂ ਅਸੀਂ ਟੈਂਕਰ ਵਾਲਾ ਪਾਣੀ ਪਵਾ ਲੈਂਦੇ ਹੁੰਦੇ ਆ। ਮੈਨੂੰ ਸ਼ਹਿਰ ਦਾ ਮਹੋਲ ਹੈ ਠੀਕ ਹੈ ਠੀਕ ਠੀਕ
ਚਲੋ ਠੀਕ ਹੈ ਮੈਂ ਤੁਹਾਡੇ ਨਾਲ ਕੱਲ ਗੱਲ ਕਰਦੀ ਹਾਂ ਸਤਿ ਸ਼੍ਰੀ ਅਕਾਲ ਜੀ।
ਠੀਕ ਹੈ ਜੀ ਠੀਕ ਹੈ।
ਸਤਿ ਸ਼੍ਰੀ ਅਕਾਲ
ਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ